ਹੈਲੋ। ਹੈਲੋ।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
ਹੈਲੋ ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ।
ਹਾਂਜੀ ਸਭ ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਜੀ।
ਮੈਂ ਕਿਹਾ ਵੀਰ ਜੀ ਨੇ ਤਾਂ ਯਾਦ ਕਰਨਾ ਨੀ, ਬੜੇ ਦਿਨ ਹੋ ਗਏ ਨੇ ਤੇ ਚਲੋ ਮੈਂ ਹੀ ਕਰ ਲੈਂਨੀ ਆਂ।
ਥੋੜੇ ਬਿਜੀ ਸੀ ਮੈਂ ਨਾ ਬਸ।
ਹਾਂਜੀ ਤੁਹਾਡੀ ਦੇਖਿਆ ਸੀ ਮੈਂ ਪਿਕਸ ਵਗੈਰਾ, ਕਿੱਥੇ ਗਏ ਦੇ ਸੀ? ਯਾਤਰਾ ਤੇ ਤੁਸੀਂ ਕੋਈ ਗਏ ਦੀ ਸੀਗੇ।
ਹਾਂ ਯਾਤਰਾ ਤੇ ਬਸ ਗਏ ਸੀ ਆਪਾਂ ਜਾਂਦੇ ਰਹਿੰਦੇ ਗੁਰਧਮਾ ਯਾਤਰਾ ਘਰ ਵੇਲੇ ਰਹੀ
ਅੱਛਾ ਅੱਛਾ।
ਹਾਂਜੀ।
ਹਾਂਜੀ ਹਾਂਜੀ, ਉਹ ਮੈਂ ਦੇਖੀਆਂ ਸੀ ਮੈਂ ਕਿਹਾ ਚਲੋ ਵੀਰ ਜੀ ਨੂੰ ਪੁੱਛਦੀ ਆਂ ਕਿ
ਹਾਂ ਐਦਕੀ ਆਪਾਂ ਨਾਨਕ ਮ ।
ਅੱਛਾ-ਅੱਛਾ।
ਗੁਰੂ ਨਾਨਕ
ਐ ਕਿ ਸਾਈਡ ਹੈਗਾ? ਹਾਂਜੀ ਮੈਂ ਸੁਣਿਆ ਤਾਂ ਹੈ ਪਰ ਮੈਨੂੰ ਪਤਾ ਨੀ ਕਿਹੜੀ ਸਾਈਡ ਹੈਗਾ ਵੇ ਐ? ।
ਇਹ ਇਧਰ ਯੂ ਪੀ ਦੇ ਇਲਾਕੇ ਤੋਂ ਨਿਕਲ ਕੇ ਮੁਰਾ ਬਾਦ ਤੋਂ ਆਪਨਾ ਉੱਧਰ ਅਗੇ ਹੀ ਹੈਗਾ ਐ, ਮੇਰੇ ਖਿਆਲ ਉੱਤਰਾਖੰਡ ਚ ਪੈਂਦਾ ਸ਼ਾਇਦ, ਹਾਂ।
ਅੱਛਾ-ਅੱਛਾ, ਠੀਕ ਐ।
ਬੜਾ, ਬੜਾ ਵਧੀਆ
ਅੱਛਾ ਅੱਛਾ, ਸੁਣਿਆ ਤਾਂ ਮੈਂ ਹੋਇਆ, ਬਾਕੀ ਮੈਂ ਕਦੀ ਗਏ ਨੀ ਮੈਨੂੰ ਮਤਲਬ ਇੰਨਾ ਪਤਾ ਨੀ ਹੈਗਾ। ਤੁਸੀਂ ਦੱਸੋ ਥੋੜ੍ਹਾ ਇਹਦੇ ਬਾਰੇ ਮੈਨੂੰ, ਕੋਈ ਨੀ ਫੇਰ ਮੈਂ ਵੀ ਇੰਝ ਬਨਾਵਾਂਗੇ ਅਸੀਂ ਵੀ ਪ੍ਰੋਗਰਾਮ।
ਹਾਂ ਦਰਸ਼ਨ ਕਰੋ ਉੱਥੇ, ਗੁਰੂ ਨਾਨਕ ਸਾਹਿਬ ਗਏਨ ਭਾਈ ਮਰਦਾਨਾ ਜੀ ਨਾਲ ਸਨ ਤੇ ਉੱਥੇ ਮਹਾਰਾਜ ਜਦੋਂ ਗਏ ਨੇ, ਉੱਥੇ ਸਿੱਧ ਬੈਠੇ ਸਨ, ਸਿੱਧ ਜੋਗੀ। ਹਾਂਜੀ ਹਾਂਜੀ ਉਹ ਬੜੀ ਕਰਮ ਮਾਤਾਵ ਵਿਖਾਾਂਂਦੇ ਸਨ
ਹਾਂ ਸੁਿਆਦਾ ਪਰ ਮੈਨੂੰ
ਹਾਂ ਉੱਥੇ ਬੜੀਆਂ ਗੱਲਾਂ ਬਾਤਾਂ ਹੋਈਆਂ ਮਹਾਰਾਜ ਦੀਆਂ ਸਿੱਧਾ ਜੋਗੀਆਂ ਨਾਲ ਫਿਰ ਉੱਥੇ ਮਹਾਰਾਜ ਨੇ ਕਿਹਾ ਬਈ ਕੁੱਛ ਛਕਾਓ ਇਹਨਾਂ ਨੂੰ ਸਿੱਧ ਜੋਗੀ ਬੈਠੇ ਨੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੀ ਸ਼ਛਿਕਾਈਏ ਤੇ ਮਹਾਰਾਜ ਰੀਠੇ ਦੇ ਪੇਟ ਥੱਲੇ ਬੈਠੇ ਸਨ
ਅੱਛਾ ਅੱਛਾ ਉਹ ਅੱਛਾ ਜਿਹੜੀ ਗੱਲ ਮਤਲਬ ਸੁਣਿਆ ਦਾ ਰੀਠੇ ਮੀਠੇ ਹੋ ਗਏ ਸਨ
ਹਾਂ ਉਹ ਹੀ ਹੈ ਸਥਾਨ ਅਜੇ ਵੀ ਹੈ ਉੱਥੇ ਨਾ ਤੇ ਮਹਾਰਾਜ ਨੇ ਉੱਥੇ ਮਿਹਰ ਦੀ ਨਗਾ ਕੀਤੀ ਮਹਾਰਾਜ ਨੇ ਵੇਖ ਰੱਖਿਆ ਉੱਤੇ ਰੀਠੇ ਲੱਗੇ ਸਨ
ਅੱਛਾ ਅੱਛਾ ਅੱਛਾ ਅ
ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੇ ਬੜੇ ਕੜੇ ਹੁੰਦੇ ਨੇ ਰੀਠੇ ਇਹ ਕਿਵੇਂ ਛਕਾਈਏ ਇਹਨਾਂ ਨੂੰ ਕਹਿੰਦੇ ਨੀ ਤੁਸੀਂ ਹਾਂ ਸੱਤ ਬਚਨ ਕਿਹਾਹਿ ਗ ਕਹਿੰਦੇ ਛਕਾਓ ਇਹਨਾਂ ਨੂੰ ਤੇ ਭਾਈ ਮਰਦਾਨਾ ਜੀ ਨੇ ਸੱਤ ਕਰਤਾਰਾ ਜਦੋਂ ਲਾਏ ਨੇ ਰੀਠੇ ਤੇ ਜਦੋਂ ਸਿੱਧਾ ਜੋਗੀਆਂ ਨੂੰ ਛਕਾਏ ਤੇ ਉਹ ਮਿੱਠੇ ਹੋ ਗਏ ਰੀਠੇ
ਅੱਛਾ ਅੱਛਾ ਦੇਖਲੋ ਕਿਆ ਕਰਾ ਮਾਤਾ ਗੁਰੂ ਸਾਹਿਬ ਨੇ ਨਾ ਨਹੀਂ ਬੜੀ ਕਮਾਲ ਦੀ ਗੱਲ ਹੈ ਮੈਂ ਤਾਂ ਦੇਖੋ ਸੁਣੀ ਹੋਈ ਹੈ ਪਰ ਕਦੀ ਅਸੀਂ ਇੱਧਰ ਮੇਲੇ ਨ ਕੀਤੇ ਬੜਾ ਮਨ ਕਰਦਾ ਹੈ ਕਦੇ ਜਾਈਏ ਪ੍ਰੋਗਰਾਮ ਬਣਾਉਂਦੇ ਆਾਂ
ਹਾਂ ਹੈ ਥੋੜਾ ਦੂਰ
ਅੱਛਾ ਦੂਰ ਹੈਗਾ ਨਾ ਕਾਫੀ ਇਹ ਵੀ ਹੈ ਨਾ ਬਸ ਉਹੀ ਤਾਂ ਹੀ ਥੋੜਾ ਜਾ ਨਾ ਇਕੱਲੇ ਕਰਕੇ ਕਿਵੇਂ ਨਹੀਂ ਜਾ ਪਾਉਂਦੇ ਹੁਣ ਤੁਸੀਂ ਅਗਲੀ ਵਾਰ ਬਣਾਉਣਾ ਪ੍ਰੋਗਰਾਮ ਤੁਸੀਂ ਜਰਾ ਇੱਕ ਵਾਰੀ
ਕੋਈ ਨੀ ਪੁੱਛ ਕੋਈ ਨੀ ਮੈਂ ਪੁੱਛਾਂਗਾ ਜਦੋਂ ਉਦੋਂ ਬਣਿਆ ਪ੍ਰੋਗਰਾਮ ਤੇ ਹਾ ਹਾਂਜੀ ਹਾਂਜੀ। ਹੂੰ ਤੇ ਉੱਥੇ ਮਹਾਰਾਜ ਨੇ ਹੋਰ ਵੀ ਬੜੇ ਕੋਤਕ ਕੀਤੇ ਨੇ ਉੱਥੇ।
ਅੱਛਾ ਫੇਰ ਸੁਣਾਓ ਤੁਸੀਂ ਮੈਨੂੰ ਹੋਰ। ਵੀ ਕੋਈ ਜ਼ਿਕਰ ਦੀ ਗੱਲ ਸੁਣਾਓ ਗੁਰੂ ਨਾਨਕ ਸਾਹਿਬ ਜੀ ਦੀ।
ਤੇ ਜਦੋਂ। ਸਿੱਧਾਂ ਨੇ ਫੇਰ ਉੱਥੇ ਕਰਾਂ ਮਾਤਾਂ ਵਿਖਾਈਆਂ ਇੱਕ ਮਾਰਾ ਉਹ ਸਿੱਧਾਂ ਨੇ ਇੱਕ ਪੇੜ ਸੀ ਬੜਾ ਵੱਡਾ ਉਹਨੂੰ ਹਵਾ ਚ ਉੱਡਾ ਦਿੱਤਾ। ਥੋੜਾ ਜਿਹਾ ਉਡਾ ਲੈ ਕੇ ਜਾਣਾ ਹਾਂ। ਤੇ ਮਹਾਰਾਜ ਨੇ ਫੇਰ ਉੱਥੇ ਨਿੰਗਾ ਕੀਤੀ ਤੇ। ਉੱਥੇ ਰੋਕ ਗਿਆ ਪੇੜ ਉਹਨੂੰ ਜੜ੍ਹ ਤੋਂ ਉੱਤੇ ਹੈਗਾ। ਪੇੜ ਅਜੇ ਅਜੇ ਵੀ।
ਅੱਛਾ ਜੜ੍ਹ ਤੋਂ ਉੱਪਰ ਏ ਮਤਲਬ ਹਲੇੇ ਤੱਕ ਹੈਗਾ ਹੈ।
ਕੀ ਆਉਂਦੀਆਂ।
ਅੱਛਾ ਕਮਾਲ ਹੈ।
ਹਾਂ ਉਥੇ ਰੁਕ। ਗਿਆ ਪੇੜ ਅਜੇ ਵੀ ਹੈਗਾ ਉਹ। ਹਾਂ।
ਬੜੀ ਕਮਾਲ ਦੀ ਗੱਲ ਹੈ ਨਹੀਂ ਨਹੀਂ ਕਦੇ ਇਧਰ ਸੀਨਮੇ ਘਰ। ਕਹਿੰਦੇ ਨੇ ਉੱਥੇ ਆ ਸਾਰੇ ਵੱਖ ਵੱਖ ਬਣੇ ਦੇ ਨੇ।
ਹਾਂ ਹੈਗੇ ਨੇ ਹੈ ਨੇ ਨੇੜੇ ਨੇੜੇ ਨੇੜੇ ਹੀ ਹੈ।
ਅੱਛਾ ਅੱਛਾ। ਨੇੜੇ ਨੇੜੇ ਨੀ ਠੀਕ ਆ।
ਹੋਰ ਵੀ
ਅੱਛਾ ਰਹਿਣਾ ਖਾਣਾ ਅੱਛਾ ਅੱਛਾ ਉਹ ਦਿੱਕਤ ਨੀ ਕੋਈ ਮਤਲਬ।
ਨਾ ਕੋਈ ਦਿੱਕਤ ਨੀ ਉੱਥੇ।
ਅੱਛਾ ਅੱਛਾ। ਤੇ ਇੱਕ ਜਿਹੜੀ ਉਹ ਗੁਰੂ ਨਾਨਕ ਸਾਹਿਬ ਜੀ ਦੀ ਉਹ ਵੀ ਹੈ ਨਾ ਇੱਕ ਪੰਜਾ ਲਗਾਇਆ ਸੀਗਾ ਉਹ ਕਿਹੜਾ ਅਥਾਨ ਹੈ।
ਉਹ ਤੇ ਪਾ ਕੇ ਉਧਰ ਦੂਜੇ ਇਲਾਕੇ ਹੋ ਗਏ ਨਾ ਉੱਧਰਲੇ ਪਾਸੇ ਦੇ ਸਾਡੇ ਇੱਥੇ ਨੀ ਹੈਗਾ ਬੋਡਰ ਪਾਰ। ਜਿੱਥੇ ਪੰਜਾਬ ਮਹਾਰਾਜ ਨੇ ਲਾਇਆ ਸੀ ਇੱਕ ਉੱਥੋਂ ਪੇੜ ਉਹ ਆਪਣਾ। ਪਹਾੜ ਉੱਤੋਂ ਆਉਂਦਾ ਪਿਆ ਸੀ। ਬਲੀ ਗੰਧਾਰੀ ਨੇ ਡੇਗ ਦਿੱਤਾ ਤੋਂ ਧੱਕਾ ਮਾਰਿਆ ਸੀ ਨਾ ਉੱਤੋ ਇੱਕ ਬੜਾ ਵੱਡਾ ਪੱਥਰ ਸੱਟਿਆ ਸੀ ਥੱਲੇ।
ਅੱਛਾ ਅੱਛਾ ਤੇ ਗੁਰੂ ਸਾਹਿਬ ਨੇ ਫਿਰ ਉਹਨੂੰ ਰੋਕਤਾ ਸੀ ਹਾਂ ਮੈਂ ਸੁਣਿਆ ਦਾ ਹਾਂਜੀ ਹਾਂਜੀ ਤੇ ਤੇ ਉਹ ਕਹਿੰਦੇ ਨੇ ਹਾਲ ਹਾਲ ਹਾਂਜੀ ਉਹ ਕਹਿੰਦੇ ਨੇ ਹਲੇੇ ਤੱਕ।
ਪੰਜਾ ਉਹ ਪੰਜਾ ਐਵੇਂ ਲੱਗ ਗਿਆ ਸੀ ਜਿਵੇਂ ਮੋਹਮ। ਪੰਜਾ ਨੀ ਲਾਈਦਾ ਜਿਵੇਂ ਮੋਹਮਟ ਤੱਸ ਜਾਂਦਾ ਹੱਥ ਇਸੀ ਤੇ ਰਓ ਮਹਾਰਾਜ ਦਾ ਅਜੇ ਵੀ ਹੱਥ ਨਜ਼ਰ ਆਉਂਦਾ ਹੈ, ਉੱਥੇ ਪੰਜਾ ਨਜ਼ਰ ਆਉਂਦਾ ਹੈ।
ਅੱਛਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸੀ ਜਿਹੜੇ ਲਕਸ਼ਮੀ ਚੰਦ ਉਹਨਾਂ ਬਾਰੇ ਕੋਈ ਗੱਲ
ਹਾਂ ਬਾਬਾ ਲਖਮੀ ਚੰਦ ਵੀ ਸਨ, ਬਾਬਾ ਸ਼੍ਰੀ
ਹਾਂਜੀ ਬਾਬਾ ਸ਼੍ਰੀ ਚੰਦ ਜੀ ਦਾ ਤਾਂ ਮੈਂ ਸੁਣਿਆ ਸੀਗਾ ਬਾਬਾ ਲਕਸ਼ਮੀ ਚੰ ਚੰਦ ਜੀ ਦੇ ਬਾਰੇ ਮੈਂ ਕਹਿਣਾ ਸੀਗਾ ਮੈਨੂੰ ਥੋੜਾ ਨਾ ਪਤਾ ਨੀ ਸੀਗਾ ਉਹਨਾਂ ਨੇ
ਹਾਂ ਬਾਬਾ ਲਖਮੀ ਚੰਦ ਜੀ ਵੱਡੇ ਸਨ ਨਾ ਤੇ ਉਹ ਆਪਣਾ ਤੇ ਉਹ ਉਹਨਾਂ ਦਾ ਆਪਣਾ ਸ਼ੌਕ ਸੀ ਸ਼ਿਕਾਰ ਖੇਡਣ ਦਾ ਹਾਂ, ਇੱਕ ਵਾਰ ਸ਼ਿਕਾਰ ਖੇਡ ਕੇ ਆਂਦੇ ਪਏ ਨੇ ਤੇ ਨਾਲ ਖਰਗੋਸ਼ ਚੰਗੇ ਦੇ ਸਾਨੂੰ ਹੋਰ ਜਹ ਜਿਨਾਂ ਨੇ ਸ਼ਿਕਾਰ ਕੀਤਾ ਤਾਂ ਓਹ ਟੰਗੇ ਦੇ ਸਨ ਤੇ ਬਾਬਾ ਸ੍ਰੀ ਚੰਦ ਜੀ ਨੇ ਵੇਖਿਆ ਤੇ ਆਖਿਆ ਕਿ ਵੀਰ ਜੀ ਇਹਦਾ ਹਿਸਾਬ ਦੇਣਾ ਪਏਗਾ ਤੁਹਾਨੂੰ ਲੇਖਾ ਦੇਣਾ ਪਏਗਾ, ਤੁਸੀਂ ਭਾਵੇਂ ਗੁਰੂ ਪੁੱਤਰ ਹੋ। ਹਾਂ ਪਰ ਤੁਹਾਨੂੰ ਇਹਦਾ ਲੇਖਾ ਦੇਣਾ ਪਏਗਾ ਤੇ ਬਾਬਾ ਲਖਮੀ ਚੰਦ ਜੀ ਕਹਿਣ ਲੱਗੇ ਫਿਰ ਠੀਕ ਹੈ, ਅਸੀਂ ਆਪ ਹੁਣੇ ਹੀ ਦੇਖਾ ਦੇ ਆਂਦੇ ਆ ਜਾ ਕੇ। ਹਾਂ, ਉਹ ਆਪਣੇ ਪਰਿਵਾਰ ਸਮੇਤ ਘੋੜੇ ਤੇ ਬੈਠ ਕੇ ਸਿੱਧਾ ਸੱਚਖੰਡ ਨੂੰ ਚਲੇ ਗਏ ਸਨ ਤੇ ਉਹਨਾਂ ਦਾ ਜਿਹੜਾ ਬੱਚਾ ਸੀ, ਬਾਬਾ ਲਖਮੀ ਚੰਦ ਜੀ ਦਾ ਉਹ ਬਾਬਾ ਸ੍ਰੀ ਚੰਦ ਜੀ ਨੇ ਚੌਦਾਂ ਯੋਧਨ ਬਾਂਹ ਉੱਚੀ ਕਰਕੇ ਤੇ ਬੱਚਾ ਲਾਹ ਲਿਆ ਸੀ ਉੱਤੋਂ